ਹੂੰ।
ਹੈਲੋ
ਹਾਂਜੀ ਸਸਿ ਸ੍ਰੀ ਅਕਾਲ ਜੀ
ਸਸਿ ਸ੍ਰੀ ਅਕਾਲ ਜੀ ਹੋਰ ਕੀ ਕਰ ਰਹੇ ਓ
ਬਸ ਜੀ ਬੈਠੇ ਆ ਵੇਲੇ ਤੁਹਾਡੇ ਨਾਲ ਗੱਲ ਕਰ ਰਹੇ ਆ
ਮੈਂ ਵੀੇ ਮੈਂ ਵੀ ਵੇਹਲਾ ਸੀਗਾ ਹੁਣ ਮੈਂ ਕੰਮ ਕਰਨ ਲੱਗ ਗਿਆ ਨਾ ਮੈਂ ਕਿਹਾ ਚਲੋ ਨਾਲ ਨਾਲ ਗੱਲ ਕਰ ਲਾਂਗਾ ਤੁਹਾਡੇ
ਹਾਂ ਨੀ ਵਦੀਆ ਔਫਿਸ ਹੈਗੇ ਓ
ਹਾਂ ਓਫਿਸ ਹੈਗਾ ਜੀ ਗਰਮੀ ਬਹੁਤ ਹੈਗੀ ਨਾ ਵਾਹਾਰ ਏਸੀ ਚਲਾਏ ਹੋਨੇ, ਹਾਂਜੀ ਮੈਂ ਬਸ ਕੰਮ ਕਰ ਲੈਨਾ ਮਾੜਾ
ਅੱਛਾ ਮਤਲਬ ਕੇ ਬਾਹਰ ਹੀ ਕੰਮ ਕਰ
ਤੁਸੀਂ ਕੱਪੜੇ ਸੀ ਲੈਂਦੇ ਔ
ਹਾਂਜੀ ਸੀ ਲੈਂਨੀ ਆ ਥੋੜੇ ਬਹੁਤੇ ਸੀ ਲੈਂਨੀ ਆ ਪਤਾ ਕੀ ਪਹਿਲੇ ਸੀੰਦੀ ਹੁੰਦੀ ਸੀ ਕੋਈ ਨਾ ਮਤਲਬ ਕਿ ਸਵਾਈ ਦੇ ਕੇ ਰਾੱਜੀ ਹੀ ਨਹੀਂ ਹੈਗਾ
ਲੋਕੀ ਪੈਹੇ ਦੇ ਕੇ ਰਾੱਜ਼ੀ ਨਹੀਂ ਹੈਗੇ ਫਰੀ ਚ ਕੰਮ ਕਹਿੰਦੇ ਫਰੀ ਚ ਕੰਮ ਫਰੀ ਚ ਕਮ ਯਾਰ ਲੋਕਾਂ ਦੀ ਨੀਤਾਂ ਨੂੰ ਪਤਾ ਨੀ ਕੀ ਹੋ ਗਆ ਮਨੂੰ ਤਾਂ ਸਮਝ ਨੀ ਆਉਂਦੀ ਯਾਰ ਉਹ
ਮੈਂ ਏਨੇ ਸੋਹਣੇ ਕੱਪੜੇ ਸੀ ਲੈਂਦੀ ਸੀ ਮੈਂ ਤਾਂ ਵੈਸੇ ਵੀ ਹੋਏਗੀ ਹਾਂ ਨੀ ਮੈਂ ਕੋਈ ਮੈਂ ਕਿਸੇ ਸਮਝ ਦੀਆ ਹਮਦਰਦੀ ਕਰਦੀ ਹਾ ਸਬ ਨਾਲ ਤੁਸੀਂ ਮੈਨੋ ਕਿ ਬਾਹਰ ਨਾ ਡੇਢ ਸੌ ਰੁਪਏ ਸਵਾਈ ਦੋ ਸੌ ਰੁਪਏ ਸਵਾਈ ਮੈਂ ਫਿਰ ਵੀ ਸੌ ਰੁਪਏ ਸਵਾਈ ਰੱਖੀ ਸੀ ਨੇ ਠੀਕ ਹੈ ਤੇ ਹਾਂ ਸੂਨੋ ਮੈਂ ਸੌ ਰੁਪਏ ਸਵਾਈ ਰੱਖੀ ਸੀ ਤੇ ਫਿਰ ਮੈਨੂੰ ਤਰਸ ਆੰਦਾ ਸੀ ਜਿਹਨਾਂ ਦੇ ਮੈਂ ਕੱਪੜੇ ਸੀਂਦੀ ਸੀ ਉਹਨਾਂ ਦੇ ਸਿਰ ਤੇ ਆਦਮੀ ਨ ਸੀ, ਦੋ ਦੋ ਲੇਡੀਜ਼ ਹੈਗੀਆਂ ਸਨ ਉਹਨਾਂ ਦੇ ਬਈ ਹਸਬੈਂਡ ਨੀ ਹੈਗੇ ਸੀ ਤੇ ਉਹ ਖੁਦ ਕੰਮ ਕਰਦੀ ਤੇ ਮੈਨੂੰ ਮੈਂ ਕਹਿੰਦੀ ਚਲੋ ਸੇਵਾ ਹੀ ਸਹੀ ਠੀਕ ਹੈ ਤੇ ਫੇਿਰ ਮੈਂ ਨਾ ਉਹਨਾਂ ਦੇ ਕੱਪੜੇ ਸੀਣੇ ਸ਼ੁਰੂ ਕੀਤੇ ਉਹ ਮੈਨੂੰ ਦੇ ਦਬਾ ਦਬ ਕੱਪੜੇ ਦੇ ਕੇ ਗਈਆਂ ਤੇ ਫਿਰ ਮੈਂ ਉਹਨਾ ਦੇ ਦੱਸ ਸੂਟ ਸੀਤੇ ਆਪਨੇ ਕੋਲੋ ਮੈਂ ਲਾਈਨਿੰਗ ਲਗਾਈ ਠੀਕ ਹੈ ਤੇ ਇਹ ਜਿਹੜੀ ਲੇਡੀ ਸੀ ਉਹ ਤਾਂ ਚਲੋ ਦੇ ਸੌ ਰੁਪਏ ਦਿੰਦੀ ਸੀ ਮੈਂ ਓਦੇ ਕੋਲੋ ਲੈ ਲੈਂਦੀ ਸੀ ਮੈਂ ਕਿਹਾ ਚਲੋ ਠੀਕ ਇੰਨਾ ਬੜਾ ਹੈਨਾ ਵੇਹਲੇ ਪੈਨਲ ਠੀਕ ਹੈ ਜਿਹੜੀ ਇੱਕ ਇੱਕ ਹੋਰ ਲੇਡੀ ਸੀ ਨਾ ਹਾਂਜੀ ਇੱਕ ਹੋਰ ਲੇਡੀ ਸੀ ਤੇ ਓਦੇ ਨਾ ਦਸ ਬਾਰਾਂ ਸੂਟ ਸੀ ਤੇ ਤੇ ਫੇਰ ਉਹ ਲਾਈਨਿੰਗ ਵੀ ਮੈਂ ਆਪਣੇ ਕੋਲੋਂ ਲਗਾਈ ਠੀਕ ਹੈ ਫੇਰ ਜੀ ਜਦੋਂ ਪੈਸੇ ਦੀ ਵਾਰੀ ਆਈ ਤੇ ਕਹਿੰਦੀ ਦੇ ਦੂਗੀ ਦੇ ਦੂਗੀ ਮੈਂ ਕਿਹਾ ਬਈ ਇੰਨੇ ਸਾਰੇ ਪੈਸੇ ਹੋ ਗਏ ਮੈਂ ਖੁਦ ਆਪਣੇ ਪੈਸੇ ਦੀ ਵੀ ਲਾਈਨਿੰਗ ਲੈ ਕੇ ਲਗਾਈ ਹੈ ਮੈਨੂੰ ਪੈਸੇ ਦੇ ਦੋ ਕਹਿੰਦੀ ਹੈ ਅ ਆੱਜ ਦੇ ਦੂਗੀ ਕੱਲ੍ਹ ਦੇ ਦੂਗੀ ਫੇਿਰ ਮੈਂ ਆਪਣੇ ਮੁੰਡੇ ਨੂੰ ਭੇਜਿਆ ਮੈਂ ਕਿਹਾ ਬਈ ਜਾ ਪੈਸੇ ਲੈ ਕੇ ਆ, ਚਲੋ ਜੀ ਉਹਨੇ ਫੇਰ ਟਾਲ ਤਾਂ ਕਰਦੇ-ਕਰਦੇ ਮਹੀਨਾ ਹੋ ਗਿਆ ਠੀਕ ਐ ਮੈਂ ਆਪਣੀ ਭੈਣ ਨੂੰ ਕਿਹਾ ਮੈਂ ਕਿਹਾ ਏਨੇ ਮੈਨੂੰ ਪੈਸੇ ਨੀ ਦਿੱਤੇ ਤੇ ਮੇਰੀ ਭੈਣ ਨੇ ਕਿਹਾ ਵੀ ਪੈਸੇ ਤੋਂ ਦੇ ਦੋ ਚਲੋ ਜੀ ਉਹਨੇ ਫੇਰ ਟਾਲਤਾ ਫਿਰ ਮੈਂ ਸਾਡੇ ਗਲੀ ਚ ਨਿਕਲਦੇ ਪਈ ਸੀ ਤੇ ਮੈਂ ਨਾ ਮੇਰੇ ਘਰਲਾ ਮੇਰੇ ਕੋਲ ਖੜਾ ਸੀ ਮੈ ਸੁਣ ਹਾਂ ਸੁਣਿਆ ਹਾਂ ਫਿਰ ਮੈਂ ਫੜਿਆ ਮੈਂ ਕਿਹਾ ਬਈ ਕਿਆ ਬਾਤ ਆਂਟੀ ਜੀ ਪੈਸੇ ਤੋਂ ਦੇ ਦੋ ਇਤੇ ਪੈਸੇ ਬਾਰਾਂ ਤੇਰਾਂ ਸੌ ਬਣ ਗਿਆ, ਕਹਿੰਦੀ ਅਬ ਤੋ ਮੈਂ ਦੇਤੀ ਨਾ ਪੈਸੇ, ਮੈਂ ਕਿਹਾ ਕਿਉਂ ਕਹਿੰਦੀ ਪਹਿਲੇ ਤੂੰ ਕਭੀ ਲੜਕੇ ਕੋ ਭੇਜਦੀ ਹੈ ਕਭੀ ਬਹਿਨ ਕੋ ਭੇਜਦੀ ਹੈ ਅਬ ਜੋ ਕਰਨਾ ਤੂੰ ਕਰ ਲੇ ਮੈਂਨੇ ਤੇਰੇ ਕੋ ਇੱਕ ਰੁਪਿਆ ਨੀ ਦੇਨਾ
ਮੈਂ ਕਿਹਾ ਚਲੋ ਕੋਈ ਗੱਲ ਨੀ, ਕੋਈ ਗੱਲ ਨੀ, ਮੈਂ ਕਿਹਾ ਮੈਂ ਫਿਰ ਸੀਣੇ ਬੰਦ ਕਰਤੇ ਠੀਕ ਹੈ ਨਾ ਵੈਸੇ ਹਾਂ ਕਹਿੰਦੀ ਅਬ ਤੋ ਮੈਂ ਦੇਤੀ ਈ ਨਾ ਸਾਡੇ ਪਿਛਲੇ ਮੰਹਲੇ ਚ ਹੀ ਰਹਿਣੀ ਹੈ ਹੈਗੀ ਐ, ਕੋਈ ਹੈ ਤੁਹਾਨੂੰ ਦੱਸਾਂਗੇ ਫੇਰ ਤੇ ਉਹਨੂੰ ਮੈਂ ਦਿੱਤੇ ਨੀ, ਮੈਂ ਕੱ ਕੱਪੜੇ ਸੀਣੇ ਬੰਦ ਕਰਤੇ ਮੈਂ, ਕਿਸੇ ਦੇ ਨੀ ਸੀਂਦੀ ਮੈ ਕੱਪੜੇ ਪਤਾ ਕੀ ਅੱਜ ਕੱਲ ਦੇ ਟੈਮ ਹਰ ਬੰਦੇ ਨੂੰ ਸਿਲਾਈ ਆਣੀ ਵੀ ਚਾਹੀਦੀ ਏ, ਹੁਨਰ ਹੋਣਾ ਚਾਹੀਦਾ ਬੰਦੇ ਨੂੰ।
ਨਈ ਏਨੀ ਮੈਹਨਤ ਕਰੋ ਪਤਾ ਕਿ ਬੰਦਾ ਬੈਠਾ ਰਹਿੰਦਾ, ਗੋਡੇ ਜੁੜ ਜਾਂਦੇ ਨੇ।
ਤੇ ਅਗੋ, ਠੀਕ ਏ ਜੇ ਬੰਦੇ ਨੀਂਦ ਵੀ ਆਈ ਏ ਨਾ ਬੰਦਾ ਕਹਿੰਦਾ ਚੱਲ ਛੱਡ ਪਰੇ। ਸੋ ਕੇ ਕੀ ਮਿਲਣਾ, ਚੱਲ ਇੱਕ ਅੱਧਾ ਸੂਟ ਕੱਢ ਦਿੰਨੇ ਆ। ਹ, ਹਾਂ ਬੰਦਾ ਮੇਰੀ ਮੇਰੇ ਬਾਅਦ ਚ ਬੰਦਾ ਉਹ ਤੇ ਦੇ ਦਿੰਦਾ।
ਲਾਈਨਿੰਗ ਵੀ ਨੀ ਦਿੱਤੀ।
ਨਾ ਲਾਈਟਨਿੰਗ, ਮੈਂ ਫਿਰ ਮੈਂ ਕਿਹਾ ਚੱਲ ਛੱਡ ਪਰੇ ਮੈਂ ਕਿਹਾ ਚਲ ਮੈਂ ਕਿਹਾ ਮਾਫ਼ ਕਰ ਤੈਨੂੰ ਮੈਂ ਲੈਂਦੀ ਨੀ।
ਲੋਕਾ ਦੀ ਨੀਂਤ ਤਾਂ ਕਿੰਨੀ ਖ਼ਰਾਬ ਹੈਗੀ ਨਾ ਪੈਸੇ ਮਾਰ ਗਏ ਕਿਥੇ ਲੋਕੀ ਕਿਵੇਂ ਕਰ ਲੈਂਦੇ ਨੇ ਮੈਨੂੰ ਸਮਝ ਨੀ ਆਂਦਾ।
ਬਿਲਕੁਲ ਅਸੀਂ ਜੇ ਕਿਸੇ ਦੇ ਦਸ ਰੁਪਏ ਵੀ ਦੇ ਦੇ ਨਾ ਸਾਨੂੰ ਟੈਨਸ਼ਨ ਜਾਦੀ ਵੀ ਇਹਦੇ ਤਾਂ ਦਸ ਰੁਪਏ ਦੇਣੇ ਦੇ ਕੇ ਆਵਾਂ ਤਾਂ ਠੰਡ ਪਏਗੀ ਸਾਨੂੰ। ਬਸ ਬਿਲਕੁਲ ਮਾਏ ਚਸ ਅਸੀਂ ਮੰਨ ਕੇ ਦੇ ਗਏ ਇਹ ਵੀ
ਕਈਆਂ ਨੂੰ ਨੀਂਦਰ ਵੀ ਤਾਂ ਹੀ ਆਉਂਦੀ ਜਦ ਤੱਕ ਹੱਕ ਨਾ ਮਾਰੋ ਨਾ।
ਹਾਂ, ਸਾਡੀ ਉਹ ਆਦਤ ਨੀ ਹੈਗੀ। ਅਸੀਂ ਜੇ ਕਿਸੇ ਦਾ ਦੇਣਾ ਤੇ ਦੇ ਕੇ ਰਹਿਣਾ ਵੇ।
ਲੋਕੀ ਬਸ ਇੱਕ ਤੇ ਇੱਕ ਬੰਦਾ ਬੈਠਾ ਦਾ ਝੱਟ ਦੇਂਦੇ ਨਾ।
ਅਸੀਂ ਗਏ ਸੀ ਇੱਕ ਵਾਰੀ ਦਰਬਾਰ ਸਾਹਿਬ ਗਏ ਸੀ ਤੇ ਉੱਧਰ ਨਾ ਮੇਰੀ ਗੁੜੀ ਦੀ ਦਿਲ ਕਰ ਪਿਆ, ਮੰਮੀ ਮੈਂ ਗੋਲ ਗੱਪੇ ਖਾਂਣੇ ਮੈਂ ਕਿਹਾ ਚਲੋ ਖਾਂਨੇ ਠੀਕ ਐ ਅਸੀਂ ਗੋਲ ਗੱਪੇ ਖਾਏ ਤੇ ਜਦੋਂ ਅਸੀਂ ਸਕੈਨ ਕੀਤਾ ਤੇ ਗੂਗਲ ਪੇ ਜੋ ਜੇ ਕੁੱਝਵੀ ਹੁੰਦਾ ਵੇ, ਤੇ ਉਹ ਚੱਲ ਨੀ ਰਿਹਾ ਸੀ ਤੇ ਅਸੀਂ ਅਸੀ ਪੰਜਾਹ ਰੁਪਏ ਦਾ ਸਮਾਨ ਖਾ ਲਿਆ। ਠੀਕ ਐ ਬਾਬਾ ਸ਼ਹੀਦਾ ਸਾਹਿਬ ਬਾਬਾ- ਬਾਬਾ ਦੀਪ ਸਿੰਘ ਸਾਡੇ ਕੋਲ ਕੈਸ ਹੈ ਨੀ ਸੀ ਤੇ ਹੁਣ ਕੀ ਕਰੀਏ, ਉਹ ਕਹਿੰਦਾ ਹੁਣ ਮੈਨੂੰ ਪੈਸੇ ਚਾਹੀਦੇ ਨੇ ਮੈਂ ਕਿਹਾ ਫੇਰ ਮੈਂ ਵੀਰ ਜੀ ਐ-ਐ ਮੋਬਾਇਲ ਵਿੱਚ ਹੋ ਨੀ ਰਿਹਾ, ਗੂਗਲ ਪੇਅ ਹੋ ਨੀਂ ਰਿਹਾ। ਫੇਰ ਮੈਂ ਕਿਹਾ ਜੇ ਤੁਸੀਂ ਸਾਡੇ ਤੇ ਵਿਸ਼ਵਾਸ ਕਰਦੇ ਹੋ, ਮੈਂ ਕਿਹਾ ਸਾਨੂੰ ਸਿਰਫ ਦਸ ਮਿੰਟ ਦਿਓ। ਜਾਂ ਪੰਦਰਾਂ ਮਿੰਟ ਦਿਓ ਮੈਂ ਹੁਣੇ ਆ ਰੀ ਆ, ਤੇ ਅਗਲੇ ਨੇ ਅਗਲੇ ਦੀ ਬਾਅਦ ਨੀ ਸੁਣੀ ਮੈ ਤੇ ਵਿਸ਼ਵਾਸ ਕੀਤਾ ਮੈਂ ਕਿਹਾ ਤੁਹਾਡੇ ਪੈਸੇ ਮੈਂ ਖਾਵਾਂਗੀ ਨੀ, ਮੈਂ ਕਿਹਾ ਅਸੀਂ ਐਂਡੀ ਦੂਰੋਂ ਆਏ ਆ। ਅਸੀਂ ਤੁਹਾਡੇ ਪੈਸੇ ਮਾਰਾਂਗੇ ਨੀ, ਜੇ ਤੁਹਾਡੇ ਪੰਜਾਹ ਰੁਪਏ ਦੀ ਗੱਲ ਏ ਨਾ ਮੈਂ ਸਿਰਫ ਦੋ ਸਾਨੂੰ ਦਸ ਪੰਦਰਾਂ ਮਿੰਟ ਦੇ ਦੋ, ਤੁਸੀਂ ਮੰਨੋਗੇ ਨੀ ਮੈਂ ਏਡੀ ਦੂਰ ਗਈ ਜਾ ਕੇ, ਮੇਰਾ ਘਰ ਵਾਲਾ ਏਧਰ ਬੈਠੇ ਸੀ ਚੁਪਹਿਰਾ ਕਰਦੇ ਪਏ ਸੀ। ਤੇ ਫੇਰ ਮੈਂ ਕਿਹਾ, ਐ ਹੈਗੀ ਪਿਛਲੇ ਮਹੀਨੇ ਦੀ ਗੱਲ ਹੈਗੀ। ਹਾਂ ਫਿਰ ਮੈਂ ਕਿਹਾ ਮੈਨੂੰ, ਹਾਂਜੀ।
ਅੱਛ ਚੁਪਹਿਰੇ ਵੀ ਕੱਟਦੇ ਤੁਸੀਂ।
ਹਾਂ ਚੁਪਹਿਰਾ ਬਸ ਅਸੀਂ ਨੀ ਕਰਦੇ ਪਰਮਾਤਮਾ ਖੁਦ ਕਰਾਂਦਾ ਐ। ਹਾਂ, ਕੋਈ ਗੱਲ ਨੀ।
ਨਹੀਂ ਫੇਰ ਬ ਕੀ ਜਲਦੀ ਜਲਦੀ ਕੀ
ਫੇਰ ਕੀ ਹੋਇਆ ਮੈਂ ਦੱਸਦੀ ਆਂ- ਫੇਰ ਕੀ ਹੋਇਆ ਮੈਂ ਪੰਜਾਹ ਰੁਪਏ ਲਿੱਤੇ ਫਿਰ ਮੈਂ ਉਹਨੂੰ ਦੇ ਕੇ ਆਈ, ਮੈਂ ਕਿਹਾ ਦੇਖੋ ਬਈਆ ਮੈਂ ਕਿਹਾ ਵੇਖੋ ਕਈ ਤਾ ਖਾ ਧੋਖਾ ਕਰਦੇ, ਕਹਿੰਦੇ ਐਸੇ ਕਈ ਆਤੇ ਮੇਰੇ ਪਾਸ। ਵੇਖੋ ਵਿਸ਼ਵਾਸ ਖ਼ਤਮ ਹੋ ਜਾਂਦਾ ਐ ਨਾ।
ਨਈਂ ਸਈ ਗੱਲ ਏ, ਬੰਦੇ ਨੂੰ ਪਤਾ ਕੀ ਕਿਸੀ ਦਾ ਨਾਂ ਮੰਨ ਲੋ ਓਨੂੰ ਪੈਹੇ ਨਾਲ ਨੀ ਦਿੰਦੇ ਓਨੂੰ ਕੇੜਾ ਫਰਕ ਪੈ ਏਂਣਾ।
ਓਨੂੰ ਕੋਈ ਫਰਕ ਨੀ ਭਾਵੇਂ ਮੈਂ ਨਾ ਵੀ ਜਾਂਦੀ ਮਗਰ ਓ ਏ ਵਿਸ਼ਵਾਸ ਖਤਮ ਹੋ ਜਾਣਾ ਸੀ। ਓ ਬੜਾ ਖੁਸ਼ ਹੋਯਾ, ਕੈਂਦਾ ਤੁਸੀ ਬਈ ਤੁਸੀਂ ਏਡੀ ਜਲਦੀ ਲੈਣ ਵੀ, ਮੈਂ ਕਿਹਾ ਮੈਨੂੰ ਟੈਨਸ਼ਨ ਏ, ਮੈਂ ਇੰਨੀ ਦੂਰ ਆ ਕੇ ਮੈਂ ਐ ਪਾਪ ਕਰਾਂ, ਜਿਦੇ ਕੋਲ ਖਾਵਾਂ ਤੇ ਪੈਸੇ ਨਾ ਦਵਾਂ
ਨਈਂ-ਨਈਂ ਬਿਲਕੁਲ ਗ਼ਲਤ ਗੱਲ ਹੈੱਗੀ। ਕਿਸੀ ਦਾ ਹੱਕ ਨੀਂ ਮਾਰਨਾ ਚਾਈਦਾ। ਓ ਬੰਦਾ ਅਗਲਾ ਪਤਾ ਨੀ ਕਿਵੇਂ ਮੈਨਤ ਕਰਦਾ ਕਿਵੇਂ ਨੀ ਕਰਦਾ।
ਬਿਲਕੁਲ ਜੀ ਬਿਲਕੁਲ, ਸਾਡੇ ਆਦਮੀ ਦੇ ਕੋਈ ਇਵੇਂ ਕਰਦੇ ਫੇਰ!
ਨਈ ਰੱਬ ਤਾਂ ਵੇਖ ਰਿਹਾ, ਮੰਨ ਲਓ ਕੋਈ ਬੰਦਾ ਮਾਰ ਵੀ ਲੈ। ਫੇਰ-ਫੇਰ ਮੰਨ ਲੋ ਫੇਰ ਨਿਕਲਦਾ ਤੇ ਹੈ ਹੀ ਏ ਯਾ ਔਲਾਦ ਚੋਂ ਨਿਕਲ ਜੇਗਾ ਯਾ ਜਨਾਨੀ ਚੋਂ। ਨਿਕਲਦਾ, ਸਭ ਨਿਕਲਦਾ ਹੈਗੈ, ਕਿਸੇ ਦਾ ਇੱਕ ਰੁਪਿਆ ਵੀ ਹੋ ਸਕੇ ਤਾਂ ਕਿਉਂਕਿ ਆਪਾਂ ਪਰਮਾਤਮਾ ਨਾਲ ਜੁੜੇ, ਅਗਰ ਐਵੇਂ ਕੰਮ ਕਰਾਂਗੇ ਤੇ ਫੇਰ ਉਸ-ਉਸ ਚੀਜ ਦਾ ਫਾਇਦਾ ਈ ਨੀ, ਓ ਜੀਰੋ ਚੀਜ਼ ਹੋ ਜਾਂਦੀ ਏ। ਮੰਨ ਲਓ ਤੁਸੀਂ ਹੁਣ ਨਾ ਨਿਤਨੇਮ ਕਰ ਰੇ ਓ, ਬੰਦੇ ਭਾਵੇਂ ਮੈਂ ਈ ਕਿਉਂ ਨਾ ਹੋਵਾਂ, ਮੇਰੀ ਨੀਤਾ- ਨੀਤਾ ਸਾਫ ਨੀਂ ਹੈਗੀ
ਹਾਂਜੀ ਸਈ ਗੱਲ, ਸਹੀ, ਹਾਂ। ਤੁਸੀਂ ਕੈ ਰੇ ਓ ਮੇਰੀ, ਤੁਸੀ -ਤੁਸੀਂ ਕੈ ਰੇ ਮੇਰੀ ਨੀਤਾ ਸਾਫ਼ ਨੀ, ਮੈਂ ਕਿਆ ਸਈ ਗੱਲ ਏ।
ਨਈ ਤੁਸੀਂ ਏਦੀ ਏ ਕੈ ਰੇ ਨਾ, ਸਈ ਗੱਲ ਏ, ਸਈ ਗੱਲ ਏ। ਮੈ ਕਿਆ ਹਾਂ ਐ ਗੱਲ ਤੇ ਸਈ ਏ। ਬਾਕੀ ਹਰੇਕ ਨੂੰ ਹਰੇਕ ਨਈ ਹਰੇਕ ਨੂੰ ਅਪਨੀ ਪਤਾ ਹੁੰਦਾ ਬਈ, ਮੈਂ ਕਿਵੇਂ ਜਾ ਏਗਾ, ਯਾ ਨੀ। ਅਗਰ ਮੈਂ
ਸਾਰਾ ਹੁੰਦਾ ਸਭ ਨੂੰ, ਐਵੇਂ ਈ ਮੇਰੇ ਨਾਲ ਕੋਈ ਗੱਲ ਕੈ ਰੇਆ ਸੀ ਹਾਂਜੀ, ਮੇਰੇ ਨਾਲ ਕੋਈ ਗੱਲ ਕਰ ਰਿਹਾ ਸੀ, ਕੇਨਦੇ ਸੀ, ਬਈ ਨਾਨਕਸਰ ਵੀ ਜਿਵੇਂ ਨਾਨਕਸਰ ਜਾਓ 'ਤੇ ਕੈਂਦੇ ਭੋਰਾ ਸਾਹਿਬ ਜਾਓ, ਤੇ ਭੋਰਾ ਸਾਹਿਬ ਜਾ ਕੇ ਕੈਂਦੇ ਪਾਠ ਵੀ ਕਰਨਾ ਪੈਂਨਾ, ਮੈਂ ਕਿਆ ਜ਼ਰੂਰ ਕਰਨਾ ਪੈਂਦ ਹੈਂ ਮੈਂ ਕਿਆ ਕਮਾਈ ਦੇਂਦੇ ਨੇ ਓ, ਕਮਾ! ਮੈਂ ਕਿਆ ਕਮਾਈ ਦੇਣੀ ਪੈਂਦੀ ਏ। ਮੈਂ ਕੇਆ ਤੁਸੀਂ ਦੁਕਾਨ ਤੇ ਜਾਓ, ਤੁਆਨੂੰ ਕੋਈ ਫ੍ਰੀ ਚੀਜ਼ ਦੇ ਦੇਗਾ? ਮੈਂ ਕੇਆ ਏਨਾ ਵੱਡਾ ਸ ਥਾਨ ਹੈਗਾ, ਓਦੇ ਜਾਣ ਵੇਲੇ ਵੀ ਨਾ, ਓਦੇ ਜੇ ਪ੍ਰਸ਼ਾਦਾ ਵੀ ਤੁਸੀਂ ਛਕਣਾ ਨਾ, ਤੁਆਨੂੰ ਸੁਖਮਨੀ ਸੈਬ ਪਾਠ ਕਰਕੇ ਦੇਣਾ ਪਏਗਾ। ਸੁਖਮਨੀ ਸੈਬ ਦਾ ਨੀ ਕਰਕੇ ਦੇਣਾ ਪਏਗਾ, ਮੈਂ ਕ ਕ ਏਨਾ ਓਥੇ ਜਪ-ਤਪ ਹੋਇਐ, ਓਨ-ਓਥੇ ਏਨਾ ਸਥਾਨ ਹੈਗਾ ਮਤਲਬ ਕੀ ਬਈ ਪਾਠ-ਪੂਜਾ ਵਾਲਾ ਹੈਗੈ ਤੇ ਓਥੇ ਤੁਆਨੂੰ ਆਪਣਾ ਕਰਕੇ ਦੇਣਾ ਪੇਗਾ।
ਨਈ ਓਥੇ ਤੇ ਮਤਲਬ ਪ੍ਰਸ਼ਾਦਾ ਵੀ ਛੱਕੋ ਨਾ ਨਾਲ ਦੇ ਨਾਲ ਸੁਖਮਨੀ ਸੈਬ ਦਾ ਪਾਠ ਵੀ ਕਰੋ।
ਕਰਨਾ ਪੈਂਦਾ ਵੇ, ਮਲਬ ਸਾਡੇ ਵਰਗੇ ਖਾ ਲੈਂਦੇ ਨੇ।
ਨਈ ਹੋਰ ਕੀ ਸਾਡੇ ਅਸੀਂ ਤਾਂ ਹੀ ਜਾਂਦੇ ਬ੍ਰੈਡ-ਪਕੌੜੇ, ਜਲੇਬੀ
ਅੱਛਾ! ਔੜੇ ਮਿਲਣਗੇ, ਲੱਡੂ
ਐ ਓ-ਓ ਭੁੱਚੋ-ਭੁੱਚੋ ਆਲੇ ਬਾਬਾ ਜੀ ਦਾ ਸ਼ਬਦ ਏ। ਪਕੌੜੇ ਮਿਲਣਗੇ, ਸੁਣਿਐ ਈ ਏ, ਗ਼ਲਤ ਗੱਲ ਨੀ ਹੈਗੀ, ਐਵੇ ਕੋਈ ਸ਼ਬਦ ਹੈਗਾ, ਬਤਾਓ ਐਵੇਂ ਆਪਣਾ ਮਜ਼ਾਕ
ਹਾਂ, ਓਏ ਤੇ ਬੱਸ ਬਿਲਕੁਲ-ਬਿਲਕੁਲ-ਬਿਲਕੁਲ ਜੀ, ਹੋਰ ਨਾਲ ਨਾ ਏਸੇ ਨਾਲ ਹੋਰ ਬਦਨਾਮ ਹੋ ਜਾਂਦੇ ਨੇ। ਨਈ ਫੇਰ ਸੁਣ ਨਾ ਫੇਰ, ਹਾਂ, ਬੰਦਾ ਚੱਜ ਦੀ ਗੱਲ ਕਰੇ। ਆਂ! ਸੁਣੋ ਨਾ ਫੇਰ ਕੀ ਹੋਯਾ ਕੈਂਦਾ ਜੇ ਮੈਂ ਕੂ
ਕਵੀਤਾ ਸੁਨਾ ਦੋ ਗੁਰਬਾਨੀ ਦੇ ਰਿਲੇਟਿਡ ਯਬਲੀਆਂ ਮਾਰੋਗੇ ਸਟੇਜ ਯਬਲੀਆਂ ਮਾਰੋਗੇ ਤਾਂ ਲੋਕੀ ਤੇ ਜੇੜੇ ਨਿੰਦਕ ਹੈਗੇ ਨੇ, ਓਨਾ
ਹਾਂ, ਨ ਨਈ-ਨਈ ਮੈਂ ਤਾਨੂੰ ਗੱਲ ਪੂਰੀ ਸੁਨੋ ਮੇਰੀ, ਹਾਂ ਸੁਣੋ ਨਾ, ਮੈਂ ਤਾਨੂੰ ਪੂਰੀ ਗੱਲ ਦੱਸਦੀ ਆ, ਫੇਰ ਕੀ ਹੋਇਆ ਅ
ਕੀ ਹੋਯਾ ਫੇਰ?
ਫੇਰ ਕੀ ਹੋਯਾ, ਕੈਨਦੇ ਬਈ ਮੈਂ ਨਾ ਜਿਵੇਂ ਠਾਠ ਜਾਵਾਂਗਾ ਨੀਚੇ ਪੁੱਜੋ ਸੈਬ ਤੇ ਜੇ ਮੈਂ ਪਾਠ ਨਾ ਕੀਤਾ ਤੇ ਮੈਂ ਕੇਆ ਵੇਖੋ, ਤੁਸੀਂ ਪਾਠ ਨੀ ਕਰੋਗੇ, ਤੁਸੀ ਜਾਨਦੇ ਓ, ਰੱਬ ਜਾਨਦਾ ਵੇ। ਠੀਕ ਐ ਨਾ, ਓ ਤੁਆਡੇ ਮਨ ਨੂੰ ਪਤਾ ਕਿ ਮੈਂ ਪਾਠ ਨੀ ਕੀਤਾ, ਮੈਂ ਕੇਆ ਫੇਰ ਕੈਂਦਾ ਫੇਰ ਓ ਮੇਰੇ ਕੋ ਪੁੱਛਨਗੇ, ਮੈਂ ਝੂਠ ਬੋਲ ਦਾਂਗਾ। ਮੈਂ ਕੇਆ ਫੇਰ ਫੇਰ ਤੁਆਨੂੰ ਸੱਚ ਵੀ ਤਾਂ ਬੋਲਨਾ ਪੇਗਾ ਨਾ, ਮੈਂ ਅੱਗੋਂ ਜੀ ਕਰੇਆ ਕਰਾਂਗਾ ਪਾਠ।
ਹਾਂ, ਓ ਤੇ ਹੈ ਈਐ, ਪਾਠ ਤੇ ਪਾਠ ਤੇ ਤੁਆਨੂੰ ਕਰਨਾ ਈ ਪੈਣਾ ਵੇ। ਤੇ ਅਗਰ ਮੈਂ ਪਾਠ ਨੀ ਕਰੋਂਗੇ ਤੇ ਫੇਰ ਓ ਮੰਨ ਲੋ, ਓਸ ਚੀਜ ਦਾ ਫਾਇਦਾ ਕੀ ਹੈਗਾ, ਦੱਸੋ ਫਿਰ?
ਆ, ਜੇ ਏਨੀ ਦੇਹ ਪਰਮਾਤਮਾ ਨੇ ਦਿੱਤੀ ਐ, ਕੀਦੇ ਆਸਤੇ ਦਿੱਤੀ ਬਨਦਾ ਏ
ਅ ਮੈਂ, ਮੇਰੇ ਕੋਲੋ ਅਮ੍ਰਤ ਵੇਲੇ ਉੱਠਿਆ ਨੀ ਜਾਂਦਾ ਸੀ, ਤੁਸੀ ਉਠਦੇ ਓ ਅੰਮ੍ਰਿਤ ਵੇਲੇ?
ਹਾਂ, ਨਈ ਅਮਰਤ ਵੇਲੇ ਤੁਸੀਂ ਸੋਨ ਮਲਬ ਮੈਨੂੰ ਐ ਦੱਸੋ, ਸੋਨਦੇ ਕਿੰਨੇ ਵਜੇ ਤੁਸੀਂ?
ਮੇਰਾ ਟੈਮ ਨੀ ਐ, ਸਾਢੇ ਗਿਆਰਾਂ-ਬਾਰਾਂ।
ਅ ਤੇ ਫੇਰ ਸਾਡੇ ਗਿਆਰਾਂ-ਬਾਰਾਂ, ਮੇਰੀ ਗੱਲ ਸੁਨੋ ਚੇ ਬਾਰਾਂ ਵੱਜਦੇ ਈ ਨੇ ਨਾ ਸਾਨੂੰ ਤੇ ਫੇਰ ਵੇਖੋ ਮੈਂ ਨੀਂ ਕੈਂਦੀਕਿ ਮੈਂ ਕਰਦੀ ਆਂ, ਮੈਂ ਸਿਰਫ ਕੈ ਸਕਦੀ ਆਂ ਤੁਆਨੁ, ਚਲੋ ਜੇ ਕਿਸੇ ਟੈਮ ਸਾਡੇ ਕੋਲ ਫੁੱਲ ਟਾਈਮ ਹੋਵੇ ਤੇ ਅਸੀ ਕਰ ਵੀ ਲਾਈਦਾ ਦੇਖੋ ਤੁਆਨੂੰ ਜੇ ਬਾਰਾ ਵੱਜ ਵੀ ਜਾਂਦੇ ਨਾ, ਜੇ ਤੁਆਡੇ ਕੋਲ ਹਿੰਮਤ ਹੈਂਗੀ ਨਾਨ ਜੇ ਤੁਸੀਂ ਬਾਰਾਂ ਵਜੇ ਸ਼ਨਾਨ ਕਰਲੋ, ਠੀਕ ਐ ਜੇ ਤੁਆਡੇ ਕੋਲ ਨੀ ਹਿੰਮਤ ਐ ਨਾ, ਤੁਸੀਂ ਮੂੰਹ ਹੱਥ ਧੋਕੇ ਨਾ ਤੁਸੀ ਬਾਰਾਂ ਵਜੇ ਬੈਠ ਕੇ ਭਾਵੇਂ ਤੁਸੀਂ ਮੂਲ ਮੰਤਰ ਕਰ ਲੋ, ਠੀਕੈ।
ਹੂੰ।
ਬਾਰਾਂ ਵਜੇ ਮੂਲ ਮੰਤਰ ਕਰਲੋ, ਮਾਲ ਫੇਰਲੋ ਆਪਨਾ ਵਾਹਿਗੁਰੂ ਸਿਮਰਨ ਕਰ ਲੋ, ਤੁਸੀਂ ਅੱਧਾ ਘੰਟਾ ਲਗਾ ਲੋ। ਬਾਰਾਂ ਤੋਂ ਲੈਕੇ ਛੇ ਵਜੇ ਟਾਈਮ ਅਮ੍ਰਤ ਵੇਲਾ ਹੋ ਜਾਂਦਾ ਸ਼ੁਰੂ।
ਛੇ ਵਦ ਤਕ ਅੰਮ੍ਰਿਤ ਵੇਲਾ ਹੁੰਦੈ?
ਹਾਂਜੀ ਹਾਂ, ਪੰਜ ਵਜੇ ਉਠ ਜੇ ਬਾਰਾਂ ਤੋਂ ਲੈ ਕੇ ਛੇ ਵਜੇ ਤਕਨ ਅੰਮ੍ਰਿਤ ਵੇਲੈ। ਵਾਏਗੁਰੂ ਕਿਰਪਾ ਕਰੇ ਤੇ ਪੰਜ ਵਜੇ ਉਠ ਜਾਂਨੇ ਆ, ਵਾਏਗੁਰੂ ਕਿਰਪਾ ਕਰੇ ਤੇ ਅ ਅ ਚਾਰ ਵਜੇ ਉਠ ਜਾਂਨੇ ਆ, ਬਸ ਓ ਨੀ ਐ, ਸਾਡਾ ਪੱਕਾ ਨੀ ਐ। ਬਈ ਉਠ ਜਾਨੇ ਆ ਬਸ ਥੋੜ੍ਹਾ-ਬੋਤਾ, ਕਿਸ ਟੇਮ ਅਸੀਂ ਲੇਟ ਹੋ ਜਾਈਏ ਬਾਰਾਂ ਵਜੇ
ਹੁਨ ਤੇ ਕੀ ਹੁਨ ਤੇ ਕੀਰਤਨ, ਹੁਨ ਤੇ ਕੀਰਤਨ ਵੀ ਕਡਦੇ ਨੇ ਵੀਰ ਜੀ ਸਵੇਰੇ, ਹੈਨਾ।
ਕੀਰਤਨ ਕਰਦੇ ਨੇ, ਪਰਮਾਤਮਾ ਦੀ ਕਿਰਪਾ ਹੈਗੀ ਏ ਹੈਨਾ, ਬੰਦਾ ਕੁਛ ਨੀ ਕਰ ਸਕਦਾ। ਪੈਲੇ ਈਨਾਂ ਨੂੰ ਵਾਜਾ ਨੀ ਵਜਾਨਾ ਆਂਦਾ ਸੀ ਹੁਨ, ਵਾਜੇ ਵਿਨਾ ਸੁ ਹੁਣ ਵਜਾ ਲੈਂਦੇ ਨੇ, ਹਾਂਜੀ।
ਕਾਫੀ ਵਧੀਆ ਕਢਦੇ ਨੇ ਕੀਰਤਨ।
ਹਾਂਜੀ-ਹਾਂਜੀ, ਓ ਬੋਤ ਅੱਛਾ ਲੱਗਿਆ ਥੁਹਾਡੇ ਨਾਲ ਗੱਲ ਕਰਕੇ।
ਠੀਕ।